ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜ
ਹੋਰ ਵਧੀਆ ਜੀ ਵਧੀਆ ਤੁਸੀਂ ਦੱਸੋ
ਬਸ ਜੀ ਮੈਂ ਵੀ ਵਧੀਆ ਹੋਰ ਕੀ ਕਰਦੇ ਪਏਓ
ਬਸ ਬੈਠੇ ਸੀ।
ਅੱਛਾ ਅੱਛਾ, ਸਵੇਰੇ ਸੁੱਤੇ ਫੋਨ ਲਾ ਲਿਆ।
ਹਾਂਜੀ ਹਾਂਜੀ, ਹਾਂਜੀ।
ਅੱਛਾ ਅੱਛਾ, ਹੋਰ ਦੱਸੋ ਕਰ ਹਾਂ ਬਸ, ਬ੍ਰੇਕਫਾਸਟ ਸਵੇਰੇ ਹੋ ਗਿਆ ਸੀ ਗਿਆਰਾਂ ਵਜੇ
ਹਾਂਜੀ ਹਾਂਜੀ।
ਫੋਨ ਕਰਨ ਲੱਗਿਆ
ਹਾਂਜੀ।
ਹਾਂਜੀ, ਤੁਸੀਂ ਦੱਸੋ?
ਬਸ ਵਧੀਆ।
ਅੱਛਾ ਹੋ ਗਿਆ ਤੁਹਾਡਾ, ਬ੍ਰੇਕਫਾਸਟ ਵਗੈਰਾ ਹੋ ਗਿਆ?
ਹਾਂਜੀ ਹਾਂਜੀ, ਹੋ ਗਿਆ ਸੀ।
ਓਕੇ ਓਕੇ, ਹੋਰ
ਬਸ, ਵਧੀਆ।
ਕਰ ਪਰਿਵਾਰ ਸ ਕਿੱਦਾਂ?
ਹਾਂਜੀ ਹਾਂਜੀ ਸਭ ਵਧੀਆ, ਤੁਸੀਂ ਦੱਸੋ?
ਬਸ, ਸਬ ਵਧੀਆ।
ਹੋਰ, ਦੁਪਹਿਰ ਦੇ ਖਾਣੇ 'ਚ ਕੀ ਬਣਾਓਗੇਂ?
ਹਾਂਜੀ?
ਦੁਪਹਿਰੀ ਕੀ ਬਣਾਓਗੇ, ਅੱਜ ਖਾਣੇ 'ਚ?
ਦੁਪਹਿਰੇ ਦੇਖੋ ਸੋਚ ਰਏ ਆਂ, ਕਾਲੇ ਛੋਲੇ ਬਣਾਉਾਨਣੀ ਹੈ ਰਾਤੀ ਸਹੀ ਨਾ ਸ਼ਨੀਵਾਰ ਤੁਹਾਨੂੰ ਪਤਾ, ਜ਼ਿਆਦਾਤਰ ਕਾਲਜ ਹੋਲੇ ਬੁੰਦੇ ਨੇ ਲਮੋਸਟ
ਹਾਂਜੀ ਹਾਂਜੀ, ਹਾਂਜੀ ਸਹੀ ਗੱਲ। ਹੋਰ,
ਹਾਂਜੀ ਤੁਸੀਂ
ਘੁੰਮਣ ਨੀ ਗਏ? ਹੈਲੋ, ਆਵਾਜ਼ ਨਹੀਂ ਆ ਰਹੀ ਤੁਹਾਡੀ
ਹੈਲੋ,
ਉਹ ਇੱਥੇ ਨੇੜੇ ਹੀ, ਸਾਡੇ ਇੱਧ ਲੱ ਟੈਂਪਲਿੰਗ ਪਾਰਕ ਨਵੀਂ ਹੁੰਲੀ ਹੈ ਨਾ
ਹਾਂਜੀ ਹਾਂਜੀ, ਹਾਂਜੀ।
ਤੇ ਉਓਧਰ ਲੈ ਗਏ ਸੀ ਨਾਲ ਇੱਥੇ, ਮਤਲਬ ਰਸਤੇ 'ਚ ਅੰਬਾਲਾ ਰੋਡ ਦੇ ਰਸਤੇ 'ਚ ਸਵਿਮਿੰਗ ਪੂਲ ਲਗਾ ਹੈ, ਹਨਾ।
ਹਾਂਜੀ ਹਾਂਜੀ, ਵਾਟਰ ਪਾਰਕ ਹੈਗਾ। ਹੋਰ? ਹੈਲੋ, ਹੈਲੋ।
ਹੈਲੋ।
ਆਵਾਜ਼ ਨਹੀਂ ਆ ਰਹੀ ਥੁਹਾਡੀ। ਹੈਲੋ। ਹੈਲੋ। ਹੈਲੋ। ਆਈਏ ਆਵਾਜ਼?
ਤੁਸੀਂ ਨੀ ਗਏ, ਕਿਤੇ ਘੁੰਮਣ- ਫਿਰਨ?
ਗਏ ਸੀ ਆਪਾਂ ਦੇਰਾਦੂਨ।
ਹੈਲੋ ਤੁਹਾਡੀ ਆਵਾਜ਼ ਨੀ ਆ ਰੀ ਲੱਗ